ਹੈਲ, ਹੈਲੋ, ਹਾਂਜੀ ਆ ਰਹੀ ਅਵਾਜ਼।
ਜੀ ਠੀਕ ਹੈ, ਹੋਰ ਕਿੱਦਾਂ ਠੀਕ ਓ?
ਹਾਂਜੀ-ਹਾਂਜੀ, ਵਧੀਆ, ਤੁਸੀਂ ਸੁਣਾਓ ਭੈਣ ਜੀ?
ਬਸ ਠੀਕ ਐ, ਮੈਂ ਕਿਹਾ ਫੋਨ ਕਰਾਂ, ਮੈਂ ਕਿਹਾ ਹਾਲ-ਚਾਲ ਪੁੱਛਾਂ, ਕੀ ਹਾਲ ਹੈ?
ਹਾਂਜੀ, ਸਭ ਵਧੀਆ ਜੀ। ਹੋਰ? ਨਾਸ਼ਤਾ-ਨੂਸ਼ਤਾ ਕਰ ਲਿਆ ਸੀ?
ਹਾਂਜੀ, ਅੰਬਾ ਦੀ ਚਟਨੀ ਬਣਾਈ ਸੀ, ਮੈਂ ਕਿਆ ਚੱਲ ਅਹਮ, ਜਾਂਦੇ ਮੌਸਮ'ਚ ਚਲ ਅੰਬਾ ਦੀ ਚਟਨੀ ਬਣਾਕੇ ਖਾਲੀਏ।
ਹਾਂਜੀ, ਬਸ, ਬਸ ਜੀ।
ਤੁਸੀਂ ਕਦੀ ਬਣਾਈ ਏ, ਅੰਬਾ ਦੀ ਚਟਨੀ?
ਹਾਂਜੀ, ਆਪਾ ਖਾਂਦੇ ਈ ਰੈੰਦੇ ਆਂ।
ਠੀਕ ਐ। ਮੈਂ ਕਈ ਵਾਰੀ ਅੰਬਾਂ ਦਾ ਗੜੰਬਾ ਬਣਾ ਲਿਆ, ਕਈ ਵਾਰੀ ਅੰਬਾ ਦੀ ਚਟਨੀ ਬਣਾਲੀ। ਕਈ ਵਾਰੀ ਓਦਾਂ ਈ, ਅੰਬ ਕੱਟਕੇ ਮਿੱਠਾ ਪਾਕੇ ਥੋੜਾ ਜਾ ਕਰ ਲਿਆ, ਕੱਚਾ-ਪੱਕਾ। ਤੇ, ਪਰੋਂਠੀ ਨਾ ਬੌਤ ਸਵਾਦ ਲੱਗਦੈ। ਹਾਂਜੀ, ਹੋਰ? ਹਾਂਜੀ, ਹੋਰ, ਚਾਹ-ਪਾਣੀ ਚ ਹਾਂ, ਗਰਮੀ'ਚ ਚਾ ਤੇ ਪੀਤੀ ਨੀ ਜਾਂਦੀ।
ਹਾਂ, ਚਾ ਤੇ ਬੌਤ ਘੱਟ ਐ।
ਹਾਂਜੀ।
ਹੋਰ ਠੀਕ
ਹਂਜੀ, ਹਾਂਜੀ, ਹੋਰ ਸੁਣਾਓ ਠੀਕ-ਠਾਕ?
ਹਾਂਜੀ।
ਹਾਂਜੀ, ਹਾਂਜੀ। ਆਨ ਲ, ਆਣ ਲੱਗੀ, ਠੀਕ। ਅੱਛਾ।
ਹਾਂਜੀ, ਵਾਜ਼ ਤਾਡੀ ਬੜੀ ਘੱਟ ਕੱਟ ਕੇ ਆ ਰੀ ਸੀ, ਕੀ ਹੋ ਗਿਆ ਸੀ?
ਮਹਾ ਚਲੋ ਕਈ ਵਾਰੀ ਐ ਨਾ ਮੈਂ ਨੀਚੇ ਬੈਠੀ ਹੁਨੀ ਆਂ, ਉੱਪਰ ਅ ਆਉਦਾ ਨੀ ਹੈਗਾ।
ਠੀਕ ਏ, ਠੀਕ ਐ।
ਹੋਰ?
ਬਸ, ਵਧੀਆ ਜੀ।
ਹੋਰ, ਭਾਜੀ ਠੀਕ ਨੇ?
ਹਾਂਜੀ।
ਭਾਜੀ ਠੀਕ ਏ ਮੈਂ ਕਿਆ?
ਹਾਂਜੀ ਹਾਂਜੀ, ਸਭ ਠੀਕ ਐ
ਔਰ ਬੱਚੇ ਚੱਲਗੇ ਕੰਮਾਂ ਤੇ?
ਹੋਰ ਸਾਰੇ ਅਪਣੇ-ਅਪਣੇ ਕੰਮਾਂ ਤੇ।
ਹਾਂਜੀ, ਠੀਕ ਐ ਹਾਂ, ਹੋਰ ਸੁਣਾਓ?
ਅੱਜ ਤੁਸੀਂ, ਅੱਜ ਤੁਸੀ਼ ਸ਼ਾਮ ਨੂੰ ਸੈਰ ਕਰਨ ਜਾਣਾ ਪਾਰਕ ਚ?
ਹਾਂਜੀ, ਆਪਾਂ ਜਾਂਨੇ ਆਂ ਰੋਜ਼।
ਠੀਕ ਐ, ਗਰਮੀ ਚ ਇਕ ਤੇ ਜਾਇਆ ਨੀ ਜਾਂਦਾ ਮੈਂ ਕੱਲ ਗਈ ਸੀ, ਫੇਰ ਥੋੜਾ ਜਾ ਘੁੰਮ ਕੇ ਆ ਗਈ। ਤੇ ਮੇਰੇ ਕੋਲ ਜਾ ਈ ਨੀ ਹੁੰਦਾ। ਹੁਣ, ਮੈਂ ਅੱਜ ਕੈੰਦੀ ਪਈ ਆਂ ਬੌਤ ਗਰਮੀ ਹੈਗੀ ਏ ਅੱਜ ਨੀ ਜਾ ਹੋਣਾ। ਕੱਲ੍ਹ ਦੇਖਾਂਗੇ, ਮੌਸਮ ਦੇ ਹਸਾਬ ਨਾਲ ਹਨਾ ਬਾਰ ਨਿਕਲਿਆ ਜਾਂਦਾ, ਗਰਮੀ ਬੜੀ ਐ। ਕੱਲ੍ਹ ਮੈਂ ਗਈ ਇੰਨੀ ਗਰਮੀ ਸੀ, ਫੇਰ ਮੈਂ ਗਈ
ਹਾਂਜੀ, ਓਈ ਤੇ ਨਾ ਗਰਮੀ ਦੇ ਕਰਕੇ ਈ ਐ ਬਸ। ਨੀ ਕੋਈ ਕੰਮ ਹੁੰਦਾ।
ਠੀਕ ਐ, ਹੋਰ?
ਹੈਗਾ ਰੋਟੀ ਪਾਣੀ ਹਜੇ ਕੋਈ ਹੈ ਨੀ ਘਰ ਫਿਰ ਨਈ ਤਾਂ ਬਣਾਦੇ। ਆਪਾਂ ਹਜੇ ਮੈਂ ਹੀ ਆ ਫਿਰ ਮੈਂ ਕਿਹਾ ਚਲੋ ਹਜੇ ਕੋਈ ਆਏਗਾ ਤਾਂ ਫਿਰ ਈ ਆਪਾਂ ਬਣਾਵਾਂਗੇ ਰੋਟੀ ਪਾਣੀ ਵਿੱਚ ਵੀ ਬਸ ਸਬਜੀ ਸਬਜ਼ੀ ਤਿਆਰ ਐ ਅਤੇ ਹੁਣ ਬਸ ਰੋਟੀਆਂ ਲਾਨੇ ਆ।
ਫੁਲਕੇ ਲਾਣੇ ਹੁੰਦੇ ਨੇ ਉਹ ਮੈਂ ਅਸੀਂ ਤਾਂ ਆਪ ਜਲਦੀ ਜਲਦੀ। ਸਬਜ਼ੀ ਬਣਾ ਕੇ ਰੱਖ ਦਈ ਦੀ ਆ। ਤੇ ਫੁਲਕੇ ਜਦੋਂ ਆਣਗੇ ਤੇ ਉਦੋਂ ਪਕਾ ਲੈਂਦੇ ਗਰਮ ਗਰਮ ਬੱਚੇ ਖਾਂਦੇ ਨੇ।
ਹਾਂਜੀ ਹਾਂ, ਬਸ ਇਹੀ ਐ ਠੰਡੀਆਂ ਨੀ ਕਿਸੇ ਨੇ ਪਸੰਦ ਆਦੀ ਆ ਸਾਡੇ ਵੀ।
ਹਾਂਜੀ।
ਗਰਮੀ ਚ ਰੋਟੀ ਖਾਧੀ ਵੀ ਨੀ ਜਾਂਦੀ ਨਾ। ਤੇ ਫੇਰ ਜਿਨੇ ਇੱਕ ਇੱਕ ਦੋ ਦੋ ਖਾਣੀ ਹੁੰਦੀ ਖਾ ਲੈਂਦੇ ਨੇ। ਤੇ ਫੇਰ ਜ਼ਿਆਦਾ ਪਕਾ ਕੇ ਰੱਖੀਏ ਤੇ ਫੇਰ ਬਹੀਆਂ ਪਈਆਂ ਰਹਿੰਦੀਆਂ ਨੇ।
ਹਾਂਜੀ।
ਤੇ ਫੇਰ ਸੁੱਟਣੀਆਂ ਪੈਂਦੀਆਂ ਨੇ, ਫੇਰ ਇਸ ਲਈ ਉਹ ਨਾਲੋਂ ਨਾਲ। ਪਕਾ ਕੇ ਤੇ ਖਾ ਲਈਦੀਆਂ।
ਹਾਂਜੀ। ਸਾਡੇ ਵੀ ਇੱਦਾਂ ਹੀ ਚੱਲਦਾ ਐ ਗਰਮ-ਗਰਮ ਈ ਖਾਈ ਦੀ ਆਪਾਂ ਵੀ, ਠੰਡੀ ਨੀ ਕੋਈ ਖਾਂਦਾ।
ਹਂ ਤੇ ਹੋਰ ਕੀ। ਹੋਰ?
ਕੀ ਬਣਾਇਆ ਸਬਜ਼ੀ ਚ ਤੁਸੀ।
ਸਬਜ਼ੀ ਚ ਅਰਬੀ ਬਣਾਈ ਸੀ ਬੱਚੇ ਨੂੰ ਮੈਂ ਕਿਆ ਨਾਲ ਦਹੀਂ ਲੈਈਓ, ਦਹੀਂ ਪਕੌੜੀਆਂ ਪਾ ਦਾਂਗੀ। ਸੁੱਕੀ ਸਬਜ਼ੀ ਹੈਗੀ ਨਾ ਸੁੱਕੀ ਸਬਜ਼ੀ ਨਾ ਦਹੀਂ ਖਾਧਾ ਜਾਂਦਾ ਐ। ਤੇ ਹਾਂ ਓਦਾਂ ਤਰੀ ਵਾਲੀ ਇਨ੍ਹਾਂ ਤੇ ਨਈਂ। ਸੁੱਕੀ ਸਬਜ਼ੀ ਵੀ ਹੋਵੇ ਤੈਨੂੰ ਮੈਂ ਦਈਂ ਪਕੌੜੀਆਂ ਰੈਤਾ ਪਾ ਲੈਂਣੀ ਹੁਣੀ ਆ। ਕਈ ਵਾਰੀ ਘੀਏ ਦਾ, ਘੀਏ ਦਾ ਪਾ ਲਿਆ ਕਈ ਵਾਰੀ ਖੀਰੇ ਦਾ ਪਾ ਲਿਆ ਰੈਤਾ।
ਹਾਂਜੀ, ਖੀਰੇ ਦਾ ਰੈਤਾ ਕਿਵੇਂ ਪਾਂਦੇ ਓ ਤੁਸੀਂ?
ਖੀਰੇ ਦਾ ਰੈਤਾ ਖੀਰੇ ਤੇ ਬਸ ਅਹ ਅ ਉੱਤੋਂ ਛਿੱਲਡ ਲਾਅ ਕੇ। ਵਿੱਚੋਂ ਥੋੜੇ ਬੀ ਕੱਢ ਲੈਣੇ ਐਂ ਤੇ ਬਸ ਬਾਕੀ ਸਾਰਾ ਰਗੜ ਲੈਣਾ। ਓਦਾਂ ਈ ਬਸ ਉਨੂੰ ਹਾਂ, ਉਨੂੰ ਹੀ ਫੇਰ ਦਈਂ ਚ ਪਾ ਲੈਣਾ। ਇਸ ਤਾਂ ਈ, ਹਾਂ।
ਦਈਂ ਘਰ ਜਮਾਂਦੇ ਤੁਸੀਂ।
ਦਈਂ ਨਾਂ ਕਈ ਵਾਰੀ ਘਰ ਵੀ ਜਮਾਂ ਲਈ ਦਾ ਐ। ਤੇ ਬੱਚਿਆਂ ਨੂੰ ਘਰ ਦਾ ਦਈਂ ਪਸੰਦ ਨ੍ਹੀਂ ਆਂਦਾ। ਫੇਰ ਜੇ ਬੱਚਿਆਂ ਨੂੰ, ਬੱਚਿਆਂ ਨੂੰ ਕੈਅ ਦਿੰਣੀ ਆਂ ਜੇ ਖਾਣਾ ਐ ਤੇ ਫੇਰ ਬਾਰੋਂ ਲੈਵੋ। ਤੇ ਜੇ ਮੈਂ ਤੇ ਮੇਰੇ ਹਸਬੈਂਡ ਅਸੀਂ ਤੇ ਘਰ ਦਾ ਈ ਦਈਂ ਖਾ ਲਈਦਾ। ਘਰ ਰਾਤੀ ਜਮਾਂ ਲਈ ਦਾ ਤੇ ਫੇਰ ਔਹ ਖਾ ਲਈ ਦਾ।
ਠੀਕ ਐ।
ਹਾਂਜੀ।
ਚਲੋ। ਹੋਰ ਸੁਣਾਓ।
ਬਸ ਠੀਕ-ਠਾਕ।
ਕੀ ਕਰਦੇ ਸੀ।
ਬਸ ਬੈਠੀ ਹੋਈ ਸੀ ਤੇ ਮੈਂ ਕਿਆ ਫੋਨ ਕਰਾਂ, ਹਾਲ-ਚਾਲ।
ਸੀਰੀਅਲ ਨ੍ਹੀਂ ਤੁਸੀਂ ਦੇਖਦੇ।
ਸੀਰੀਅਲ ਦੇਖੀ ਦੇ ਐ, ਦੇਖੀ ਦੇ ਸ਼ਾਮ ਵੇਲੇ ਸੀਰੀਅਲ ਸ਼ੁਰੂ ਹੁੰਦੇ ਨੇ। ਛੇ ਵਜੇ, ਛੇ ਵਜੇ ਦੇਖਣ ਬੈਅ ਜੀਦਾ, ਨਾਲ-ਨਾਲ ਸਬਜ਼ੀ ਵੀ ਬਣਾ ਲਈ। ਦੀ ਐ ਨਾਲ-ਨਾਲ ਹਂ, ਸਬਜ਼ੀ ਬਣਾ ਲੀ, ਨਾਲ-ਨਾਲ ਟੈਲੀਵਿਜਣ ਦੇਖ ਲਾਈਦੇ।
ਵਧੀਆ ਵਧੀਆ, ਹੋਰ?
ਬੱਸ। ਹੋਰ?
ਅਰਬੀ ਕਿੱਦਾਂ ਬਣਾਂਦੇ ਤੁਸੀਂ?
ਅਰਬੀ ਫਰਾਈ ਕਰ ਲੀ ਦੀਏ, ਪਹਿਲਾਂ ਨਮਕ ਲਾ ਅ ਛਿੱਲ ਕੇ। ਤੇ ਨਾਲ ਈ ਉਹਨੂੰ ਨਮਕ ਲਾ ਲਈਦਾ ਚੀਰ ਕੇ।
ਕਿਵੇਂ ਬਣਾਂਦੇ ਉਬਾਲ ਕੇ।
ਨਈਂ ਨਈਂ, ਉਬਾਲ ਕੇ ਨ੍ਹੀਂ ਬਣਾਂਉਦੇ ਅਸੀਂ ਫਰਾਈ ਕਰਕੇ ਬਣਾਉਣੇ ਆ, ਫਰਾਈ ਕਰਕੇ। ਨਮਕ ਲਾ ਕੇ ਪਹਿਲਾਂ ਰੱਖ ਦਿੱਤੀ। ਉਸ ਤੋਂ ਬਾਅਦ ਧੋ ਕੇ ਧੋ ਕੇ ਫਿਰ ਬਾਅਦ 'ਚ ਉਹਨੂੰ ਫਰਾਈ ਕਰ ਲੈਣਾ, ਫਰਾਈ ਕਰਕੇ ਬਾਅਦ ਚ ਅਸੀਂ ਤੜਕਾ ਲਾਉਦੇ ਹਾਂ। ਬੱਚੇ ਦੂਸਰਾ ਫਰੂਟ ਖਾਂਦੇ ਹੀ ਨਹੀਂ?
ਅੱਛਾ ਕੇ ਉਹ ਕਿੰਦਾਂ ਫਿਰ ਤੜਕਾ ਕਿੰਦਾ ਲਾਉਂਦੇ ਹੋ ਤੁਸੀਂ।
ਫਰਾਈ ਨੂੰ ਫਰਾਈ ਨੂੰ ਬਸ ਫਰਾਈ ਕਰਕੇ ਕੱਢ ਦੇਈ ਦੀ ਹੈ। ਤੇ ਉਹ ਉਸ ਤੋਂ ਬਾਅਦ ਅਸੀਂ ਤੜਕਾ ਜਿੱਦਾਂ ਰਾਜਮਾਂ ਨੂੰ ਲਾਈਦਾ, ਤੜ ਤੜਕਾ ਲਾ ਕੇ ਤੋਂ ਫਰਾਈ ਅਰਬੀ ਵਿਚ ਪਾ ਦਈਦੀ ਏ। ਤੇ ਉਹ ਬਸ
ਨਹੀਂ ਕਈ ਤੇ ਹਿੰਗ ਵਗੈਰਾ ਦਾ ਲਾਉਂਦੇ ਨਾ।
ਹਿੰਗ ਹਾਂ। ਹਿੰਗ, ਨਹੀਂ ਜਵੈਨ, ਹਿੰਗ ਤੇ ਜਿੰਦੇ ਵਿੱਚ ਮਰਜ਼ੀ ਪਾ ਲਓ। ਜਵੈਨ ਦਾ ਤੜਕਾ ਲਾਂਦੀ ਮੈਂਨਾ ਥੋੜੀ ਜਿਹੀ ਪਾ ਲੈਂਦੀ ਹੁੰਦੀ ਜਵੈਨ ਕਿਉਂ ਵਾਇਲ ਹੁੰਦੀ ਹੈ। ਤੇ ਹਿੰਗ ਤੇ ਜਿਹੜੀ ਮਰਜ਼ੀ ਸਬਜ਼ੀ 'ਚ ਪਾ ਲਓ ਨਾ। ਹਿੰਗ ਦਾ ਨੀ ਹੁੰਦਾ ਹੂੰ ਅਤੇ ਅਰਬ ਅ ਜਿਹੜੀ ਜਵੈਨ ਹੁੰਦੀ ਨਾ, ਜਵੈਨ 'ਚ ਪਾਣਾ ਜਵੇਨ ਥੋੜੀ ਜਿਹੀ ਪਾ ਲੈਂਦੀ ਆ, ਥੋੜ੍ਹਾ ਮੂੰਹ ਦਾ ਟੇਸਟ? ਬਾਈ ਬੰਦਾ
ਠੀਕ ਹੈ, ਠੀਕ ਹੈ। ਨਹੀਂ, ਅਸੀਂ ਤੇ ਨਾ ਉਬਾਲ ਕੇ ਨਾ ਫਿਰ ਬਣਾਉਂਦੇ ਸੀਗੇ। ਮੇਰੇ ਮੰਮੀ ਉਬਾਲ ਕੇ ਫਿਰ ਬਣਾਉਂਦੇ।
ਨਹੀਂ ਨਹੀਂ, ਉਬਾਲ ਕੇ ਇੱਕ ਵਾਰੀ ਬਣਾਈ ਸੀ। ਬੱਚਿਆਂ ਨੇ ਖਾਧੀ ਨਹੀਂ, ਸੀ ਸੁੱਟਨੀ ਪਈ ਫਿਰ ਮੈਨੂੰ। ਫਿਰ ਇਸ ਲਈ ਨਾ ਮੈਂ ਹੁਣ ਫਰਾਈ ਕਰਕੇ ਬਣਾਉਂਦੀ ਹਾਂ। ਚੱਲ, ਬੱੱਚੇ ਖਾ ਲੈਂਦੇ ਨੇ, ਨਾਲ ਦਹੀਂ ਪਕੌੜਿਆ ਪਾ ਲਈਦੀਆਂ ਹੈ।
ਹਾਂਜੀ, ਹਰ ਕਿਸੇ ਦਾ, ਹਰ ਕਿਸੇ ਦਾ ਆਪਣਾ ਆਪਣਾ ਸਵਾਲ ਹੈਗਾ ਜੀ।
ਹਾਂਜੀ
ਬਸ, ਆਪਾਂ ਵੀ ਦਾਲ ਮੂੰਗੀ ਦੀ ਖਾ ਲੈਂਦੇ ਹਾਂ।
ਹਾਂ ਹਾਂ
ਤੇ ਬਸ ਹੋ ਜਾਂਦਾ ਕੰਮ, ਰਾਤ ਦਾ ਤੇ ਹੋ ਗਏ ਦਾ ਹੁਣ ਆਪਾਂ ਦਾਲ ਧਰ ਲੈਂਨੀ ਆ।
ਹੂੰ ਮੈਂ ਸ਼ਾਮ ਨੂੰ ਕਰੇਲੇ ਬਣਾਨੇ ਹੈ, ਉਹਦੇ ਨਾਲ ਮੂੰਗੀ ਮਸਰ ਦੀ ਦਾਲ ਬਣਾ ਲਾਂਗੀ। ਉਹ ਹਾਂ ਫਿਰ ਸੁ ਸੁੱਕੇ ਸੁੱਕੇ ਖਾਧੀ ਜਾਂਦੇ ਨਾ, ਕਰੇਲੇ ਨਾਲ ਮੂੰਗੀ ਮਸਰ ਦੀ ਦਾਲ। ਬੜੀ ਸਵਾਦ ਲੱਗਦੀ ਮੈਨੂੰ ਤੇ ਨਾਲ ਅਦਰਕ, ਲੋਕੀ ਲਸਨ ਦਾ ਤੜਕਾ। ਕਾ ਲੱਗਾ ਹੋਵੇ ਨਾ ਦਾਲ ਨੂੰ, ਬਹੁਤ ਸਵਾਦ, ਬਹੁਤ ਸਵਦ, ਬਣਦੀ ਘਰੇ।
ਅਚਾਰ ਨਾਲ ਬਹੁਤ ਸਵਾਦ ਲੱਗਦੀ ਮੈਨੂੰ, ਅੰਬ ਦੇ ਅਚਾਰ ਨਾਲ ਬਹੁਤ ਸਵਾਦ ਲੱਗਦੀ ਹੈ। ਤੇ ਕਿਵੇਂ ਘਿਓ ਵੀ ਮਾੜਾ ਮੋਟਾ ਚੱਲਦਾ ਹੈ। ਤੇ ਸਵਾਦ ਹੋਰ ਵੱਧ ਜਾਂਦਾ।
ਹੂੰ ਬਹੁਤ ਮੈਨੂੰ ਤੇ ਆਪ ਕਰੇਲੇ ਤੇ ਮੂੰਗੀ ਮਸਰ ਦੀ ਦਾਲ
ਸਾਡੇ ਤੇ ਘਰ ਪਰੋਂਠੀਆਂ ਦੇ ਨਾਲ ਬਹੁਤ। ਵਧੀਆ ਦਾਲ ਨੂੰ ਖਾਂਦੇ ਨੇ ਮਤਲਬ ਸਾਰਿਆਂ ਨੂੰ ਸਵਾਦ ਲੱਗਦਾ ਪਰੌਠੀ ਦੇ ਨਾਲ ਦਾਲ ਨੂੰ ਖਾਣਾ। ਫਿਰ ਰੋਟੀਆਂ ਤੇ ਚਲੋ
ਹੂੰ ਸਾਡੇ ਸਵੇਰੇ ਤੇ ਅ ਸਵੇਰੇ ਤੇ ਪਰੌਂਠੀ ਚੱਲਣੀ ਸਾਰਿਆਂ ਨੇ। ਪਰੌਂਠੀ ਖਾਣੀ ਪਰੌਂਠੀ ਖਣੀ ਤੇ ਪਰੋਂਠੀ ਤੋਂ ਬਿਨਾਂ ਤੇ ਉਹ ਕਰਦੇ ਹੀ ਨੀ। ਹੂੰ ਨਾਸ਼ਤਾ -ਨਾਸ਼ਤਾ ਕਰਨਾ ਹੀ ਪਰੋਂਠੀ ਦਾ ਈ, ਫਿਰ ਬਸ ਠੀਕ ਐ।
ਸਾਡੀ ਦਿੱਲੀ ਵਿੱਚ ਤਾਂ ਸ਼ੋਰ ਹੀ ਬੜਾ ਹੁੰਦਾ। ਬੋਤ ਤੇ ਕਦੀ ਡੋਗੀ ਹੁੰਦੇ ਨੇ ਤੇ ਕਦੀ ਕੁਛ
ਕੀ ਕਰਦੇ ਪਏ ਨੇ?
ਇਹ ਪਤਾ ਨਹੀਂ ਕੋਈ ਹੁਣ ਇਹ ਬਾਹਰ ਡੋਗੀ ਵਗੈਰਾ ਵੀ ਨੀ ਭਜਾਦੇ ਪਏ ਨੇ।
ਅੱਛਾ, ਠੀਕ ਇੱਕ ਡੋਗੀਆਂ ਨੇ ਵੀ ਬਹੁਤ ਤੰਗ ਕੀਤਾ ਹੋਇਆ ਏ ਇਹਨਾਂ ਦਾ ਕੋਈ ਪਤਾ ਨੀ ਲੱਗਦਾ ਕਿਹੜੇ ਵੇਲੇ ਆ ਕੇ ਪਿਛੋਂ ਲੱਤ ਫਾੜ ਲੈਣ।
ਹਾਂਜੀ ਹਾਂਜੀ ਚਲੋ ਠੀਕ ਹੈ ਫੇਰ।
ਠੀਕ ਹੈ, ਓਕੇ ਓਕੇ ਜੀ ਹੋਰ